ਹੈਲੋ, ਹਾਂਜੀ, ਸ਼੍ਰੀ ਅਕਾਲ ਜੀ ਹੋਰ ਠੀਕ ਊ?
ਹੋਰ ਵਧੀਆ, ਤੁਸੀਂ ਸਣਾਓ?
ਵਧੀਆ- ਵਧੀਆ ਹੋਰ ਕੀ ਕਰਦੇ ਹੋ? ਅੱਜ-ਕੱਲ?
ਬੈਠੇ ਆ, ਅੱਜ-ਕੱਲ ਘਾਰ ਈ ਕੀ ਕਰਨਾ
ਬ ਮੈਂ ਅੱਜ ਇਹ ਗੱਲ ਕਰਨੀ ਸੀ, ਤੁਹਾਡੇ ਨਾਲ ਅੱਜ-ਕੱਲ ਮਤਲਬ ਕਿ, ਤਿਉਹਾਰਾਂ, ਦੇ ਬਾਰੇ ਚ ਅੱਜ-ਕੱਲ ਤਿਓਹਾਰ ਦੀ ਮਤਲਬ ਕਿ, ਉਹ ਬਹੁਤ ਘੱਟ ਹੋ ਗਏ ਨਾ, ਬਹੁਤ ਬੰਦੇ ਘੱਟ ਮਨਾਉਂਦੇ ਨੇ ਤਿਉਹਾਰ ਵਗੈਰਾ, ਹਾਂਜੀ ਤੁਸੀਂ ਦੇਖ ਦੇਖਿਆ ਹੀ ਹੁਣ ਹੋਲੀ, ਦੀਵਾਲੀ ਜਿਹੜੀ ਹੈਗੀ, ਹੋਲੀ, ਹੁਣ ਅੱਜ-ਕੱਲ੍ਹ ਬਹੁਤ ਘੱਟ ਮਨਾਉਂਦੇ ਨੇ, ਅੱਜ-ਕੱਲ ਹੋਲੀ ਸ਼ਰਾਬਾਂ ਦੀ ਹੋਲੀ ਰਹਿ ਗਈ ਏ, ਤੁਸੀਂ ਦੇਖਿਆ ਹੀ ਹੋਣਾ ਪਹਿਲੇ ਪਹਿਲੇ ਟਾਈਮ, ਇੱਥੇ ਹੋਲੀ ਮਤਲਬ ਕਿ, ਬਹੁਤ ਧੂਮ-ਧਾਮ ਨਾਲ ਮਨਾਈ ਜਾਂਦੀ ਸੀ। ਬਹੁਤ
ਜੀ ਹੁਣ ਵੇਖੋ, ਹੋਲੀ-ਹੋਲੀ ਦੇ ਲੋਕੀ ਹੁਣ ਸ਼ਰਾਬਾ, ਪੀਣ ਤੇ ਲੜਾਈਆਂ ਲੜਦੇ ਨੇ ਲੋਕਾਂ ਨਾਲ ਅਇਓ ਸੇਮ ਦੀਵਾਲੀ ਤੇ ਹਾਲ ਹੈਗਾ ਜੇ ਹੁਣ ਤੇ ਹੈਲੋ
ਹਾਂਜੀ-ਹਾਂਜੀ ਬਿਲਕੁਲ ਸਹੀ ਗੱਲ ਐ
ਅ ਉਹ ਦੀਵਾਲੀ ਜਿੰਨੇ ਵੀ ਦੋ ਦਿਨ-ਦਿਨ ਆਉਂਦੇ ਨੇ ਪੂਰੇ ਦਬਾ ਕੇ ਸ਼ਰਾਬਾ ਪੀਂਦੇ ਨੇ
ਸਹੀ ਗੱਲ ਏ, ਉਹ ਕਿਉਂਕਿ ਉਹ ਪਹਿਲੇ ਵਾਲੀ ਗੱਲਾਂ, ਨਈ ਰਹਿ ਗਈਆਂ ਨਾ ਹੁਣ ਕਿਉਂਕਿ, ਇਨਾ ਕੋਈ ਰੀਤੀ ਰਿਵਾਜ਼ ਵੜਦਾ ਨੇ
ਹਾਂਜੀ -ਹਾਂਜੀ
ਹਾਂਜੀ। ਬਹੁਤ -ਬਹੁਤ ਹੋ ਗਿਆ ਪਹਿਲੇ ਅੱਜ -ਕੱਲ੍ਹ ਤੇ ਜੂਏ ਚੱਲਦੇ ਹਨ, ਰਾਤੀ ਜਿਵੇਂ ਹੁਣ ਦੀਵਾਲੀ ਦੀ ਰਾਤ ਤੇ ਬੰਦੇ, ਸੱਟੇ ਖੇਡਦੇ ਨੇ ਉਹ ਖੇਡਦੇ ਨੇ, ਮਤਲਬ ਕੀ ਆਈ ਏ ਬਹੁਤ ਜੁਆ ਵਗੈਰਾ, ਤਾਸ਼ ਖੇਡਦੇ ਨੇ, ਐ ਗਲਤ ਚੀਜ਼ ਹੈ ਨਾ ਤਿਉਹਾਰਾਂ ਤੇ, ਇਹ ਚੀਜ਼ ਕਰਨਾ ਗਲਤ ਹੈ ਬਹੁਤ
ਹਾਂਜੀ-ਹਾਂਜੀ।
ਹੁਣ ਤੁਸੀਂ ਦੇਖਿਆ ਹੀ ਹੋਣਾ, ਉਹ ਪਹਿਲੀ ਆਲੀ ਗੱਲਾਂ ਨੀ ਜਿਆਦਾ, ਆਪਾਂ ਛੋਟੇ ਹੁੰਦੇ ਸੀ, ਆਪਾ ਆਪਾਂ ਸਾਰੇ ਇਕੱਠੇ ਹੁੰਦੇ ਸੀ, ਹੋਲੀ ਖੇਡਦੇ ਸੀ ਸਾਰੇ ਰਲ ਮਿਲ ਕੇ ਹਾਂਜੀ। ਰਲ ਮਿਲ ਕੇ ਖੇਡਦੇ ਸੀ। ਹੁਣ ਉਹ ਗੱਲਾਂ ਰਹੀਆ ਨੀ ਹੁਣ ਰਲ ਮਿਲ ਕੇ ਖੇਡਣ ਆਲੀਆਂ
ਹਾਂਜੀ ਹਾਂਜੀ।
ਤੁਸੀਂ ਆ ਆਪ ਦੇਖਿਆ ਹੋਣੈ ਅੱਜ ਕੱਲ ਹੁਣ ਹੁਣ ਤੁਸੀਂ ਕਿਸੇ ਨੂੰ ਰੰਗ ਵੀ ਲਾਣ ਵੀ ਜਾਓਗੇ ਨਾ, ਉਹ ਕਹੇਗਾ ਬਈ ਥੋੜਾ ਸਾ ਲਗਾਈਓ, ਬਸ ਜਾਦਾ ਨਾ ਲਗਾਈਓ। ਹੁਣ ਤੁਸੀਂ ਫਾਲਤੂ ਹਾਂਜੀ। ਹਾਂਜੀ ਤੁਸੀਂ ਫਾਲਤੂ ਥੋੜਾ ਜਾਦਾ ਲਾਤਾ ਨਾਲੇ ਈ ਲੜਾਈ ਚ ਝਗੜੇ ਹੋ ਜਾਣੇ।
ਹਾਂਜੀ ਉਹ ਸ਼ਰਾਬਾਂ ਪੀ ਪੀਤੀਆਂ ਹੁੰਦੀਆਂ ਨੇ
ਹਾਂਜੀ ਹਾਂਜੀ, ਸ਼ਰਾਬਾਂ ਪੀਤੀ ਦੀ ਹੁੰਦੀ ਪਤਾ ਲੱਗਣਾ ਨੀ ਕੀ ਹੋ ਰਿਹੈ ਕੀ ਨੀ ਬਾ ਇੱਕ ਦੂਜੇ ਨੂੰ ਮਾਰ ਦਿੰਦੇ ਨੇ ਥੱਪੜ ਮਾਰ ਦਿੰਦੇ ਨ ਗਾਲਾਂ ਕੱਢਦੇ ਨ
ਆਪਾਂ ਦੇ ਦੋਸਤ ਵੀ ਲੜ ਜਾਂਦੇ ਨ ਅਗਰ ਨੰਨੇ ਸ਼ਰਾਬਾਂ ਪੀਤੀਆ ਹੁੰਦੀਐ
ਹਾਂਜੀ ਹਾਂਜੀ, ਫੇਰ ਲੜਨ ਤੋਂ ਬਾਦ ਫੇਰ ਇੱਕ ਦੂਜੇ ਨੂੰ ਫੇਰ ਮਾਰਦੇ ਨੇ ਘੋ ਚਾਕੂ ਚੁਕੂ ਵੀ ਚਲਾ ਦਿੰਦੇ ਨੇ ਪਿੱਛੇ ਇਕ ਹੋ ਗਿਆ ਸੀ ਐਵੇਂ ਕੇ ਦ ਹਾਂਜੀ ਸੇਰ ਸੁਰ ਪਾੜ ਦਿੰਦੇ ਨੇ, ਜਿਹੜਾ ਇਹ ਗਲਤ ਗੱਲ ਏ ਨਾ ਉਹੀ ਚੀ ਨਾ। ਮਤਲਬ ਕਿ ਤੁਸੀਂ ਤੂਹਾਰਾਂ ਤੇ ਅੱਜ ਕੱਲ੍ਹ ਤੂਹਾਰ ਬਹੁਤ ਘੱਟ ਹੋਈ ਜਾ ਰੇ ਨੇ ਸਨ ਤੇ ਐਂ ਜੈਵੇਂ ਹੁਣ ਤੁਹਾਡੇ ਬੰਦੇ ਦੇਖ ਲੋ ਹੁਣ ਗੁਰਦੁਆਰੇ ਚ ਵੀ ਮਤਲਬ ਕੀ ਐਂਨੇ ਬੰਦੇ ਨੀ ਆਂਦੇ ਹੋਣੇ ਐ, ਤੁਸੀਂ ਦੇਖ ਨੀ ਹੋਣਾ, ਮੈ ਗੁਰਦੁਆਰੇ ਦੇ ਮਤਲਬ ਕੀ ਨਾ ਤੁਹਾਡੇ ਕਿਹੜੇ ਕਿਹੜੇ ਮਤਲਬ ਕੀ ਹੁੰਦੇ ਨ
ਹਾਂਜੀ ਹਾਂਜੀ।
ਮਤਲਬ ਗੁਰਦੁਆਰੇ ਵੀ ਕਿਹੜੇ ਕਿਹੜੇ ਤੂਹਾਰ ਹੁੰਦੇ ਨ, ਗੁਰਪੁਰਬ ਵਗੈਰਾ ਮ
ਗੁਰਪੁਰਬ ਆਉਦੇ, ਦਵਾਲੀ, ਵਸਾਖੀ।
ਅੱਛਾ ਅੱਛਾ ਹਾਂਜੀ, ਹਾਂ ਵਿਸਾਖੀ ਵਿਸਾਖੀ ਤੇ ਆਪਾਂ ਵੀ ਜਾਂਣੇ ਆਂ ਇਧਰ ਬਿਲਾਸਪੁਰ ਵਗੈਰਾ ਹਾਂਜੀ, ਕਿਉਂਕਿ ਸਾਡੇ ਵੀ ਅ ਆਪਾਂ ਵੀ ਵਿਸਾਖੀ ਮਨਾਣੇ ਆ, ਤੁਸੀਂ ਦੇਖਿਆ ਹੋਣੈ ਵਿਸਾਖੀ ਕਿਤੇ ਬਹੁਤ ਭੀੜ ਲੱਗਦੀ ਗੁਰਦੁਆਰਾ ਵਗੈਰਾ ਚ ਹਾਂਜੀ। ਅੱਜ -ਕੱਲ। ਹਾਂ, ਅੱਜ ਕੱਲ ਦੀਵਾਲੀ ਵੀ ਸਈ ਨੀ ਰਹਿ ਗੀ। ਪੈਲੇ ਬਹੁ ਬੰਦੇ ਬਹੁਤ ਪਟਾਕੇ ਚਲਾਦੇ ਸੀ। ਅੱਜ ਕੱਲ ਹੁਣ ਕੀ ਗੰਧਕ ਚੱਲ ਗੀ ਐ।
ਰੋਕ ਜਾ।
ਹੈਲੋ।
ਹਾਂਜੀ ਬੋਲੋ ਭਾਜੀ
ਮੈਂ ਕਿਹਾ ਅੱਜ ਕੱਲ ਦੀਵਾਲੀ ਤੇ ਵੀ ਉਹ ਗੱਲ ਨੀ ਰਹਿ ਗੀ ਅੱਜ ਕੱਲ੍ਹ ਪਟਾਕੇ ਬੰਦੇ ਲਿਆਂਦੇ ਹੀ ਨੀ। ਬਸ ਗੰਧਕ ਚਾ ਲੈਂਦੇ ਨੇ ਹੋਰ ਸੌ ਰੁਪਏ ਦਾ ਮਸਾਲਾ ਲੈ ਲੈਂਦੇ ਨੇ। ਉਸੀ ਨਾਲ ਈ ਦੀਵਾਲੀ ਮਨਾ ਉਹ ਗ਼ਲਤ ਏ ਨਾ, ਉਹ ਸਾਨੂੰ ਬਹੁਤ ਦਿੱਕਤ ਕਰ ਜਾਂਦੀ ਏ ਅਗਰ ਉਹਦੀ ਗੈਸ ਵਗ਼ੈਰਾ ਚੜ ਜਾਂਦੀ ਐ ਸਾਡੀ ਤਬੀਅਤ ਖ਼ਰਾਬ ਹੋਜੇਗੀ ਉਸ ਚੀਜ਼ ਨਾਲ। ਉਹ ਬੋਤ ਗ਼ਲਤ ਚੀਜ਼ ਏ ਹੁਣ ਤੁਸੀਂ ਦੇਖਿਆ ਹੀ ਹੋਣੈ ਜਦ ਆਪਾਂ ਛੋਟੇ ਹੁੰਦੇ ਸੀ ਮਤਲਬ ਕਿ ਕਿੰਨੇ ਕ ਕੱਟੇ ਲੈ ਕੇ ਆਂਦੇ ਸੀ ਭਰ ਭਰ ਕੇ ਪਟਾਕਿਆਂ ਦੇ।
ਹਾਂਜੀ- ਹਾਂਜੀ।
ਹਾਂਜੀ।
ਉਨੂੰ ਅ ਉਨ ਸ਼ੌਕ ਈ ਨੀ ਹੈਗਾ।
ਸਈ ਗੱਲ ਏ ਅੱਜ ਕੱਲ੍ਹ ਸ਼ੌਂਕ ਰਹੇ ਨੀ ਉਹ ਪੈਲੀ ਗੱਲਾਂ ਰਈ ਨੀ।
ਹਾਂਜੀ-ਹਾਂਜੀ।
ਤੁਸੀਂ ਆਪ ਵੀ ਦੇਖਿਆ ਹੋਣਾ ਤੁਸੀਂ ਆਪ ਈ ਯੂਜ ਕਰਦੇ ਹੋਣੇ ਓ ਜਿਵੇ ਗੰਧਕ ਵਗੈਰਾ ਇੱਕ ਲੋਏ ਦਾ ਗਲੋਏ ਕਾ ਪੀਸ ਲਿੱਤਾ ਗੰਦਕ ਬਣਵਾਈ ਮਸਾਲਾ ਮੰਗਾਯਾ ਸੋ ਰਪੇ ਦਾ।
ਹਾਂ ਓ ਜਾਂਦੇ ਰੈੰਦੇ ਨ।
ਹਾਂਜੀ ਬੀ, ਸਈ ਗੱਲ ਏ ਜੀ। ਬ ਉਸੀ ਨਾਲ ਈ ਸ਼ੌਕ ਉਸੀ ਨਾਲ ਈ ਸ਼ੌਕ ਪੂਰਾ ਕਰ ਲੈਂਦੇ ਨੇ। ਹੁਣ ਹੋਲੀ ਤੇ ਹੋਲੀ ਤੇ ਇਨੇ ਬੰਦੇ ਹੁਣ ਜਾਂਦੇ ਨੀ। ਹੁਣ ਸਿੱਧਾ ਸਿਰਫ ਕੁੰਮਣ ਚਲੇ ਜਾਂਦੇ ਨੇ ਬੰਦੇ। ਹੁਣ ਥੁਂਕਿ ਹੋਲੀ ਓ ਰਈ ਨੀ ਪੈਲੇ ਤੁਸੀਂ ਦੇਖਿਆ ਹੋਣਾ ਇੱਕ-ਇੱਕ, ਦੋ-ਦੋ ਵਜੇ ਤੱਕ ਆਪਾਂ ਖੇਡਦੇ ਰੈੰਦੇ ਹੀ ਹੋਲੀ ਮਤਲਬ ਕਿ ਏਕ-ਦੂਜੇ ਨੂੰ ਰੰਗ ਲਾਂਦੇ ਸੀ ਸੁੱਕਾ ਗਿੱਲਾ ਸਾਰੇ ਭੂਤ ਬਣ ਜਾਂਦੇ ਸੀ ਆਪਾਂ ਉਸ ਟੈਮ
ਹਾਂਜੀ-ਹਾਂਜੀ।
ਤੁਸੀਂ ਦੇਖਿਆ ਈ ਹੋਣਾ ਅੱਜ-ਕੱਲ ਪਰ ਅੱਜ-ਕੱਲ ਓ ਗੱਲਾਂ ਰੈ ਨੀ ਗਈਆਂ ਹੁਣ ਗਿਆਰਾਂ- ਬਾਰਾਂ ਵਜੇ ਤੱਕ ਬਸ ਖੇਡਦੇ ਨੇ ਓਸ ਤੋਂ ਬਾਅਦ ਬੰਦੇ ਕੁੰਮਣ ਚਲੇ ਜਾਂਦੇ ਨੇ ਆਪਣਾ
ਹਾਂਜੀ।
ਹਾਂਜੀ ਅੱਜ-ਕੱਲ ਤੇ ਕੱਰ ਦੇ ਵੀ ਨੀ ਖੇਡਦੇ ਪੈਲੇ ਸਾਡੇ ਘਰ ਦੇ ਸਾਡੇ ਸਾਡੇ ਨਾਲ ਖੇਡਦੇ ਸੀ। ਚਲੋ ਹੋਲੀ ਏ ਖੇਡੋ। ਹੁਣ ਓ ਵੀ ਨੀ ਖੇਡਦੇ ਆਪਾਂ-ਆਪਾਂ ਈ ਖੇਡਦੇ ਆ ਛੋਟੇ-ਛੋਟੇ ਮਤਲਬ ਕਿ ਬਸ
ਹਾਂਜੀ-ਹਾਂਜੀ।
ਤੁਸੀਂ ਦੇਖੇਆ ਈ ਹੋਣਾ
ਹਾਂਜੀ-ਹਾਂਜੀ।
ਅੱਜ-ਕੱਲ ਮਤਲਬ ਕਿ ਓਈ ਨਾ ਸ਼ਰਾਬਾਂ ਲਈ ਹੋਲੀ ਰੈ ਗਈ ਵੇ ਹੁਣ ਜੈਵੇਂ ਹੋਲੀ ਬੰਦਿਆ ਨੇ ਮੁਰਗਾ ਬਣਾ ਲੈਣਾ, ਬੱਕਰਾ ਬਣਾ ਲੈਣਾ ਚਲੋ ਹੋਲੀ ਐ ਜੀ ਖਾਓ। ਹਾਂਜੀ-ਹਾਂਜੀ। ਪੀਣੀ ਸ਼ਰਾਬਾਂ ਪਾਂ ਕੱਢਣੀਆਂ ਗਾਲਾਂ ਫੇਰ ਉਸ ਤੋਂ ਬਾਅਦ ਫਿਰ ਕਰਨੀਆਂ ਲੜਾਈਆਂ ਫਿਰ ਓ ਗ਼ਲਤ ਚੀਜ਼ ਹੋ ਜਾਂਦੀ ਏ ਨਾ। ਹਾਂਜੀ।
ਹਾਂਜੀ।
ਬੋਤ ਗਲਤ ਚੀਜ਼ ਏ ਪਾਜੀ ਮਤਲਬ ਕੀ ਏਨਾ ਨਾ ਸਾਨੂੰ ਵੈਸੇ ਤੇ ਕੰਮ ਕਰਨਾ ਨੀ ਚਾਇਦਾ।
ਹਾਂਜੀ-ਹਾਂਜੀ।
ਹਾਂਜੀ। ਹੁਣ ਦੀਵਾਲੀ ਤੇ ਲੋਗ ਕਿੰਨੇ ਮਤਲਬ ਕਿ ਸੱਟੇ ਵਗੈਰਾ ਖੇਡਦੇ ਨੇ ਦੜੇ ਲਗਾਂਦੇ ਨੇ ਵਗੈ ਰਾ-ਵਗੈਰਾ ਦੀਵਾਲੀ ਤੇ ਹੁਣ ਆਪਾਂ ਕਿਸੀ ਟੈਮ ਮਿਠਾਈਆਂ ਵੰਡਦੇ ਸੀ, ਪਟਾਕੇ-ਪਟੂਕੇ ਚਲਾਂਦੇ ਸੀ। ਦੀਵੇ ਚਲਾਂਦੇ ਸੀ ਮੰਦਿਰ, ਗੁਰਦੁਆਰੇ ਹਾਂਜੀ ਮੰਦਿਰ ਗੁਰਦੁਆਰੇ ਜਾਂਦੇ ਸੀ। ਅੱਜ-ਕੱਲ ਕੀ ਕਰਦੇ ਨੇ ਦੀਵਾਲੀ ਦੀ ਰਾਤ ਨੂੰ ਈ ਬੰਦੇ ਕੁੰਮਣ ਲੱਗ ਜਾਂਦੇ ਨੇ। ਕਈ ਕਈ ਤੇ ਦੀਵਾਲੀ ਵੀ ਅੱਜ-ਕੱਲ ਤੋਹਾਰ ਵੀ ਬੋਤ ਕਦੀ ਲੇਟ ਆ ਜਾਂਦੇ ਕਦੀ ਪੈਲੇ ਆ ਜਾਂਦੇ ਨੇ। ਕਦੀ ਦੋ-ਦੋ ਦਿਨ ਦੇ ਹੁੰਦੇ ਨੇ, ਤੁਸੀਂ ਦੇਖਿਆ ਹੋਣਾ ਅੱਜ ਤੱਕ ਨੀ ਆਪਾਂ ਦੋ ਦਿਨ ਦੀ ਗੱਲ ਏ ਪਿੱਛੇ ਦ
ਨੌ ਤਾਰੀਖ ਦੀ ਓੰਜੇ ਖੜੀ ਆਈਏ? ਛੱਬੀ ਤਾਰੀਕ ਦੀ ਇੰਨੀ ਲੇਟ ਦਸ ਪੰਦਰਾਂ ਦਿਨ ਲੇਂ
ਹਾਂਜੀ, ਸਾਰੇ ਤਿਉਹਾਰ ਲੇਟ ਹੋ ਗਏ ਨੇ ਭਾਜੀ ਤੁਸੀਂ ਦੇਖਿਆ ਹੀ ਹੁਣ ਐ ਪਹਿਲੇ ਇੱਕ-ਇੱਕ ਦਿਨ ਦੇ ਤਿਉਹਾਰ ਹੁੰਦੇ ਸੀ ਅੱਜ-ਕੱਲ, ਅੱਜ-ਕੱਲ ਦੇ -ਦੋ-ਦੋ ਦਿਨ ਦੇ ਵੀ ਹੋ ਨੇ। ਹਾਂਜੀ, ਅੱਧਾ ਅੱਜ ਜਾਂਂਦਾ, ਅੱਧਾ ਕੱਲ ਆਂਦਾ ਹੁਣ ਬੰਦੇ ਨੂੰ ਸਮਝ ਨੀ ਆਂਦੀ ਐ ਅੱਜ ਮਨਾਈਏ, ਕੱਲ ਮਨਾਈਏ ਹੁਨ ਦੀਵਾਲੀ ਵੇਖ ਲਓ ਪਿੱਛੇ ਅੱਜ ਤੇ ਸੀ ਦੀਵਾਲੀ ਦੋ ਦਿਨ ਦੀ ਸੀ ਕਈ ਅੱਜ ਮਨਾ ਰਹੇ ਸੀ ਕਈ। ਕੱਲ ਮਨਾ ਰਹੇ ਸੀ।
ਹਾਂਜੀ।
ਹਾਂਜੀ-ਹਾਂਜੀ।
ਅੱਜ-ਕੱਲ ਤੇ ਕਈ ਲੋਕੀ ਵੀ ਜਾਂਦੇ ਨੇ ਬ ਦੁਆਰੇ ਦੀਵਾਲੀ ਮਨਾਨ ਕਈ ਜਾਂਦੇ ਨੇ, ਕਈ ਨੀ ਜਾਂਦੇ ਕਈ ਤਾਂ ਘਰ ਈ ਪੂਜਾ ਕਰਦੇ ਨੇ ਬਸ
ਹਾਂਜੀ-ਹਾਂਜੀ ਸਹੀ ਗੱਲ ਹੈ ਜੀ, ਕਿਉਂਕਿ ਅੱਜ ਸਾਨੂੰ ਜਾਣਾ ਚਾਹੀਦਾ। ਸਾਨੂੰ ਅਪਨੇ ਅ ਮ ਧਰਮਾਂ ਦਾ ਏ- ਮਾਣ ਰੱਖਣਾ ਚਾਹੀਦਾ ਮਤਲਬ ਕਿ ਸਾਨੂੰ ਗੁਰੂਦੁਆਰੇ, ਮੰਦਿਰ, ਵਗੈਰਾ ਸਭ ਜਗ੍ਹਾ ਜਾਨਾ ਚਾਈਦਾ ਐ। ਕਿਉਂਕਿ ਉਹਨਾ ਦੀ ਵਜ ਤੋਂ ਤੇ ਅੱਜ ਆਪਾਂ ਇਸ ਧਰਤੀ ਤੇ ਹੈਗੇ ਆ। ਕਿਉਂਕਿ ਉਹਨਾਂ ਨੂੰ ਓਨਾ ਨੂੰ ਤੇ ਮੰਨਨਾ ਚਾਹੀਦਾ ਹੈ, ਮਤਲਬ ਕਿ ਭਗਵਾਨਾਂ ਨੂੰ ਤੇ ਹਰ ਜਗ੍ਹਾ ਜਾਨਾ ਚਾਹੀਦਾ ਸਾਨੂੰ ਗੁਰਦੁਆਰੇ, ਮਸਜਿਦ ਮੰਦਿਰ, ਚਰਚ-ਚੁਰਚ ਸਾਰੀ ਜਗ੍ਹਾ ਜਾਣਾ ਚਾਹੀਦਾ ਹੈ, ਮ ਓਨਾਂਨ ਦੀ ਦੇਨ ਐ ਉਨਾਂਨ ਦੀ ਦੇਨ ਹੈਗੀ ਏ ਸਾਨੂੰ ਅੱਜ-ਕੱਲ ਉਨਾਂ ਨੇ ਤਿਉਹਾਰ ਦੱਸੇ ਸਾਨੂੰ ਕੇਵੇਂ ਕਿਵੇਂ- ਕੈਵੇਂ ਮਨਾਉਣੇ ਨੇ ਕੈਵੇਂ ਕਰਨੇ ਸਾਨੂੰ ਤੇ ਕੁੱਛ ਪਤਾ ਵੀ ਨੀ ਹੁੰਦਾ। ਹੁਣ ਸਾਡੇ ਘਰ ਦੇ ਹੀ ਦੱਸਣੇ ਹਨ, ਅੱਜ ਇਹ ਤਿਉਹਾਰ ਹੈ ਅੱਜ ਇਹ ਕਰਮ ਹੈ, ਅੱਜ ਏਹ ਦਾ ਵਰਤ ਹੈਗਾ। ਕਰਵਾਚੋਥ ਏ। ਇਹਦਾ ਵਰਤ ਐਵੇਂ ਰੱਖਦੇ ਨੇ, ਐਵੇਂ ਰੱਖਦੇ ਨੇ, ਤੇ ਸਾਨੂੰ ਘਰ ਦੇ ਦੱਸਦੇ ਸਾਨੂੰ ਐਵੇਂ ਤੇ ਕੁਛ ਪਤਾ ਹੀ ਨਹੀਂ ਲੱਗਣਾ ਬ ਕੇੜਾ ਕੀ ਤਿਉਹਾਰ ਚੱਲ ਰਿਹਾ ਕੇੜਾ ਨੀ। ਐਵੇ ਤੇ ਕੁਛ ਪਤਾ ਨੀ ਲਗਣਾ।
ਕਈ ਲੋਕੀ ਦੇ ਦੁਵਾਲੀ ਤੇ ਬੁਲਟ ਕੱਢ ਲੈਂਦੇ ਨੇ ਬਾਰ ਉਹਦੇ ਪਟਾ
ਹਾਂਜੀ-ਹਾਂਜੀ- ਹਾਂਜੀ ਸਹੀ ਗੱਲ ਏ ਜੀ ਓਹੀ ਨਾ ਕਈ ਹਾਂਜੀ, ਕਈ ਪੈਸੇ ਬਚਾਉਂਦੇ ਨੇ ਆਪਣੇ ਮਤਲਬ ਕਿ ਓਹੀ ਨਾ ਕਈ, ਕਈ ਪੈਸੇ ਪੂਰੇ ਉਡਾਨਦੇ ਨੇ ਰਾਜ ਕੇ ਕਈਆਂ ਸੋਚਣ ਬਈ ਉਹੀ ਪੈਟਰੋਲ ਦੇ ਡਲਵਾ ਲਾਂਗੇ ਪਟਾਕੇ ਮਾਰਾਂਗੇ ਓਹ ਚੀਜ਼ ਗਲਤ ਏ ਨਾ ਦੇ
ਓਦਰ ਬੁਲਟ ਵੀ ਖ਼ਰਾਬ ਹੁੰਦੀ ਪਈ ਏ, ਇੰਜਨ ਵੀ ਖ਼ਰਾਬ ਹੋ ਰਿਆ।
ਹਾਂਜੀ, ਵੈਸੇ ਤੇ ਸਾਨੂੰ, ਹਾਂਜੀ ਵੈਸੇ ਤੇ ਸਾਨੂੰ ਪਟਾਕੇ। ਹਾਂਜੀ, ਪਟਾਕੇ ਵੀ ਘੱਟ ਹੀ ਚਲਾਨੇ ਚਾਹੀਦੇ ਕਿਉਂਕਿ ਪੋਲਿਊਸ਼ਨ ਹੁੰਦਾ ਬਹੁਤ ਫੇਰ
ਅੱਗ ਵੀ ਲੱਗ ਜਾਂਦੀ ਏ ਕਈ ਵਾਰ।
ਹਾਂਜੀ-ਹਾਂਜੀ ਇਹ ਪਿੱਛੇ ਲੱਗ ਵੀ ਗਈ ਸੀ ਇਹ ਸਾਡੇ
ਹਾਂਜੀ, ਅਹ ਸਾਢੇ ਅੱਧਰ ਵੀ ਲੱਗ ਗਈ ਸੀ, ਪੀ ਵੀ ਸੀ ਹੋਈ ਸੀ ਪੂਰੀ ਪੂਰੀ ਅੱਗ ਲੱਗ ਗਈ ਏ ਸੀ ਬਲ ਗਿਆ ਪੈਸੇ ਵੀ ਸਾੜ ਗਏ ਸਾਰੇ।
ਹਾਂਜੀ-ਹਾਂਜੀ ਤੁਹਾਨੂੰ ਪਤਾ ਹੀ ਹੋਣਾ ਜ਼ਿਆਦਾ ਹੀ ਪਤਾ ਹੋਣਾ ਮੇਰੇ ਤੋਂ ਜ਼ਿਆਦਾ ਤੁਹਾਨੂੰ ਹਨਾ ਹਾਂਜੀ ਭਾਜੀ
ਹਾਂ ਤੁਹਾਨੂੰ ਵੀ ਤੇ ਜਾਦਾ ਪਤਾ ਮੇਰੇ ਤੋ ਭਾਜੀ।
ਹਾਂਜੀ, ਮੇਰੇ ਤੋਂ ਜਾਦਾ ਤੁਹਾਨੂੰ ਹੀ ਪਤਾ ਹੋਣਾ ਭਾਜੀ। ਮੈਨੂੰ ਤੇ ਇੰਨਾ ਪਤਾ ਨੀ ਹ ਹਾਂਜੀ ਔ ਦੂਰ ਦੀ ਰਿਸ਼ਤੇਦਾਰੀ ਪੈਂਦੀ ਸਾਡੀ ਤੇ।
ਹੂੰ ਦੂਰ ਦੇ ਵਿਚੇ ਹੋਏ ਦੂਰ ਦੀ ਥੋੜ੍ਹੀ ਪੇਂਦੀ ਏ ਚਲੋ ਠੀਕ ਐ।
ਠੀਕ ਐ ਜੀ ਭਾਜੀ ਚੰਗਾ।